ਹੈਲੋ, ਸਤ ਸ੍ਰੀ ਕਾਲ ਜੀ।
ਸਤ ਸ੍ਰੀ ਕਾਲ ਜੀ।
ਹੋਰ ਕਿਵੇਂ ਔ? ਆਲੋ, ਵਧ ਵਧੀਆ, ਵਧੀਆ। ਹੋਰ ਕੀ ਕਰ ਰੇ ਔ?
ਅਸੀਂ ਰੋਟੀ ਬਣਾ ਰੇ ਸੀ ਦੁਪਿਹਰ ਦੀ।
ਅੱਛਾ, ਕੀ ਬਣਾਇਆ ਅੱਜ?
ਅਸੀਂ ਬਣਾਏ ਰਾਜਮਾਂ-ਚਾਵਲ। ਤੁਸੀਂ ਕੀ ਬਣਾਇਆ?
ਅਸੀਂ ਵੀ ਦਾਲ ਬਣਾਈ ਐ।
ਅੱਛਾ।
ਹਾਂਜੀ, ਦਾਲ-ਚਾਵਲ। ਨਰੇਸ਼ ਕੇ ਪਾਸ ਲੇ ਕੇ ਜਾ ਰੀ। ਨਾ ਹਜੇ ਨੀ ਹਜੇ ਤੇ ਦਾਲ ਨੂੰ ਤੜਕਾ ਲਗਾਣੈ।
ਅੱਛਾ, ਹੋਰ? ਰਾਤੀ ਅਲੱਗ ਬਣਾਓਗੇ? ਤੇ ਐਈ ਦੁਪੈਰ ਵਾਲੀ ਖਾਓਗੇ?
ਦੇਖੋ ਹਜੇ ਤੇ। ਖਤਮ ਹੋ ਗੀ ਤੇ ਬਣਾਣੀ ਪੈਣੀ ਏ ਦੂਜੀ ਨਹੀਂ ਤੇ ਐ ਚੱਲ ਜੇਗੀ।
ਅੱਛਾ, ਕੀ ਕਰਦੇ ਔ ਤੁਸੀਂ?
ਮੇਰੀ ਸਟੱਡੀ ਹੋਈ ਹੈ ਹਾਂਜੀ, ਪਲੱਸ ਟੂ ਕਲੀਅਰ ਹੋਈ ਹੈ
ਅੱਛਾ ਅੱਗੇ-ਅੱਗੇ ਕੀ ਕਰਨਾ-? -
ਹੁਣ ਮੈਂ ਕੰਪਊਟਰ ਸੈਂਟਰ ਜਾਂਦੀ ਹਾਂ
ਅੱਛਾ ਕੰਪਊਟਰ ਚ ਕੀ ਕਰਦੇ ਹੋ-? -
ਕੰਪਿਊਟਰ ਚ ਹਜੇ ਐਕਸਲ ਕਰਾਉਣਗੇ ਅਜ ਤੋਂ ਸ਼ਾਇਦ
ਅੱਛਾ-ਅੱਛਾ
ਹਾਂਜੀ ਹੋਰ ਤੁਹਾਡਾ ਡੇਲੀ ਰੂਟੀਨ ਕੀ ਹੈ? ਅੱਛਾ ਹੋਰ ਕੀ ਅੱਛਾ, ਹੋਰ ਫਰੀ ਟਾਈਮ ਚ ਕੀ ਕਰਦੇ ਹੋ?
ਮੈਨੂੰ ਵੈਸੇ ਹਾਂ ਵੀ ਨਹੀਂ ਵੀ ਬਣਾ ਬਣਾਇਆ ਪਸੰਦ ਹੈ ਜ਼ਿਆਦਾ ਤੇ
ਅੱਛਾ
ਹਾਂਜੀ, ਫਰੀ ਟਾਈਮ ਚ ਕੀ ਕਰਦੇ ਤੁਸੀਂ ਕੜੀ ਚੋਲ
ਟਾਮਚ ਇਸਮਾਲ ਟਾਈਮਸ
ਅੱਛਾ ਹੋਰ ਛੁੱਟੀਆਂ ਚ ਘੁੰਮਣ ਕਿਤੇ ਗਏ ਸੀ?
ਸੀ ਛੁੱਟੀਆਂ ਚ ਘੁਮਉਣ ਗਏ ਸੀ। ਵੈਸ਼ਨੋ ਦਰਬਾਰ ਗਏ ਸੀ ਛੁੱਟ ਟੀਆਂ ਚ ਘੁੰਮਣ ਔਰ ਰਾਜਸਥਾਨ ਗਏ ਸੀ ਘੁੰਮਣ-। ਪੇਕੇ ਗਏ ਸੀ ਘੁੰਮਣ ਹਾਂਜੀ, ਹੋਰ ਤੁਸੀਂ ਕਿੱਥੇ ਗਏ ਸੀ? ਛੁੱਟੀਆਂ ਚ ਘੁੰਮਣ।
ਮੈਂ ਵੈਸ਼ਨੋ ਦਰਬਾਰ ਗਈ ਸੀ
ਅੱਛਾ, ਜਿਆਦਾਤਰ ਲੋਕ ਵੈਸ਼ਨੋ ਦਰਬਾਰ ਜਾ ਰਹੇ ਨੇ
ਹਾਂ ਉੱਥੇ ਬਹੁਤ ਭੀੜ ਸੀ
ਹਾਂ ਬਹੁਤ ਭੀੜ ਸੀ ਹੋਰ ਤੁਸੀ ਜ਼ਿਆਦਾ ਤੇ ਜਗਹ ਤੇ ਮੈਂ
ਹਾਂਜੀ
ਪਸੰਦ ਹੈ। ਚਾਹ-ਚਾਹ ਮੈਂ ਬਹੁਤ ਘਟ ਪੀਦੀਂ ਆ, ਮੈਨੂੰ ਕਾਫ਼ੀ ਪਸੰਦ ਹੈ।
ਅੱਛਾ
ਹੋਰ ਤੁਹਾਨੂੰ
ਉ ਫ ਬੈਸਟ ਟ੍ਰਿਪ ਕੇਹੜਾ ਰੇਹਾ ਤੁਹਾਡਾ।
ਹੂੰ ਬੈਸਟ ਦੇਖੋ ਰਾਜਸਥਾਨ। ਰਾਜਸਥਾਨ ਦੀ ਟ੍ਰੀਪ ਸਾਡੀ ਸਭ ਤੋਂ ਬੈਸਟ ਸੀ।
ਵਧੀਆ। ਹੋਰ ਦੁਬਾਰਾ ਕਦੋ ਜਾਣਾ, ਮੈਨੂੰ ਜਿੱਥੇ ਮਰਜ਼ੀ ਲੈ ਜੋ। ਹਾਂਜੀ ਹੈਲੋ। ਤੁਹਾਡੀ ਆਵਾਜ਼ ਕੱਟ ਰੀ ਹੈ।
ਤੁਹਾਨੂੰ ਕਿ ਘੁੰਮਣਾ ਪਸੰਦ ਹੈ ਸਭ ਤੋਂ ਜ਼ਿਆਦਾ? ਅੱਛਾ ਸਾਰੀ ਜਗਾ ਪਸੰਦ ਹੈ ਮਤਲਬ ਅੱਛਾ।
ਹਾਂਜੀ, ਹੋਰ?
ਕੋਈ ਬਰਫ ਵਾਲਾ ਇਲਾਕਾ ਹੋਰ ਪੁੱਛਿਆ ਵੈਸੇ। ਹਾਂ ਬਹੁਤ ਸ਼ੌਕ ਹੈ, ਐਦੀ ਵੀ ਸ਼ੌਕਦਾਰੀ ਕਰਨੀ ਪੈਂਣ ਦੀ ਐ।
ਉਹ ਤੇ ਹੈ ਹੀ ਐ। ਹੋਰ, ਫਾਸਟ ਫੂਡ ਵਗੈਰਾ ਬਣਾ ਲੈਂਦੇ ਹੋ ਤੁਸੀਂ?
ਹਾਂ ਕੁਛ-ਕੁਛ ਜਿਵੇਂ ਚੌਮਿਨ ਹੋ ਗਈ, ਸਪਰਿੰਗ ਰੋਲ ਹੋ ਗਏ, ਮੋਮੋਸ ਵਗੈਰਾ ਹੋ ਗਏ ਥੋੜਾ ਥੋੜੇ ਬਹੁਤ ਜ਼ਿਆਦਾ ਨਹੀ।
ਅਛਾ, ਅੱਛਾ-ਅੱਛਾ। ਵਧੀਆ ਗੱਲ ਹੈ, ਹੋਰ ਮੂਵੀਜ਼ ਵਗੈਰਾ ਪਸੰਦ ਨੇ ਤੁਹਾਨੂੰ? ਹਾਂਜੀ।
ਹੂੰ ਨਾ ਬਹੁਤ ਘੱਟ ਨਾਟਕ-ਨਾਟਕ ਨਹੀਂ ਮੁਵੀ ਵਗੈਰਾ। ਨਾਟਕ ਵਗੈਰਾ ਜਯਾਦਾ ਪਸੰਦ ਨੇ। ਹਾਂ ਮਿਊਜ਼ ਪਸੰਦ ਨੇ, ਪੰਜਾਬੀ ਸ ਜ਼ਿਆਦਾ ਪਸੰਦ ਨੇ।
ਹੋਰ ਸਿੰਗਰ ਕਿਹੜਾ ਹੈ ਤੁਹਾਡਾ?
ਪੰਜਾਬੀ ਸੌਂਗ ਜਾ਼ਦਾ ਪਸੰਦ ਨੇ, ਹਾਂਜੀ?
ਸਿੰਗਰ ਕਿਹੜਾ ਫੇਵਰੇਟ, ਸਿੰਗਰ?
ਆ ਮੇਰਾ ਫੇਵਰਿਟ ਸਿੰਗ ਏ ਬੀ ਪਰਾ
ਅੱਛਾ!
ਹੋਰ ਤੁਹਾਡੇ ਸਕੂਲ ਤੁਹਾਨੂੰ ਕੋਈ ਅਵੋਰਡ ਵਗੈਰਾ ਮਿਲਿਆ ਕਦੀ?
ਸਕੂਲ 'ਚ ਆਵਡ ਸੈਕਿੰਫਕੈਟ ਵਗੈਰਾ ਮਿਲਿਆ ਹੋਇਆ ਬਸ।
ਮਿਲਿਆ ਕਦੀ, ਕੀ ਮਿਲਿਆ?
ਨਹੀਂ ਸੈਟੀਫਿਕੇਟ ਮਿਲਿਆ ਦੋ-ਤਿੰਨ ਵਾਰ।
ਅੱਛਾ-ਅੱਛਾ, ਕੋਈ ਮੈਡਲ, ਅਵਾਰਡ ਵਗੈਰਾ ਨੀ ਮਿਲੇ? ਤੁਹਾਨੂੰ ਕਤਾਬਾਂ ਪੜਨੀਆਂ ਜ਼ਿਆਦਾ ਅ ਸ਼ੌਂਕ ਐ ਯਾ ਮੀਡੀਅਮ ਠੀਕ-ਠੀਕ?
ਕੀ ਕਹਿ ਰਹੇ ਓ?
ਮੈਂ ਕਿਹਾ ਤੁਹਾਨੂੰ ਕਿਤਾਬਾਂ ਵਗੈਰਾ ਪੜਨੇ ਦਾ ਸ਼ੌਕ ਹੈ ਕਿ ਨਹੀਂ ਐ?
ਹਾਂ ਥੋੜਾ-ਥੋੜਾ ਦੇ ਜ਼ਿਆਦਾ ਨੀ ਐ।
ਤੁਹਾਡੇ ਸਕੂਲ ਦਾ ਕੀ ਨਾ ਸੀ?
ਹਾਂਜੀ, ਮੇਰੇ ਸਕੂਲ ਦਾ ਐਸ ਡੀ ਸੀਨੀਅਰ।
ਅੱਛਾ, ਵੈਸੇ ਤੁਹਾਡੀ ਮੋਰਨਿੰਗ ਰੂਟੀਨ ਕੀ ਏ?
ਤੁਹਾਨੂੰ ਪਾਲ ਮੇਰੀ ਬਸ ਸਵੇਰੇ ਉੱਠੋ ਸਾਢੇ ਅੱਠ, ਪੌਣੇ ਨੌਂ, ਫੇਰ ਦਸ ਪੰਦਰਾਂ ਮਿੰਟ ਫੋ਼ਨ-ਫੂਨ ਚ ਨੋ ਵਿ ਚੱਦਰ ਝਾੜੋ, ਝਾੜੂ-ਪੋਚਾ ਫੇ਼ਰ ਉਹਦੇ ਬਾਅਦ ਨਾਸ਼ ਸਵਰੋ ਨਾਓ।
ਅੱਛਾ ਅੱਛਾ ਤੁਹਾਨੂੰ ਸਵੇਰੇ ਜਲਦੀ ਉੱਠਣਾ ਪਸੰਦ ਲੇਟ ਉੱਠਦੇ ਓ?
ਸਾਢੇ ਅੱਠ ਹੋ ਜਾਂਦੇ ਨੇ ਰੋਜ਼ ਸਾਢੇ ਅੱਠ ਪੌਣੇ ਨੌਂ।
ਅੱਛਾ ਅੱਛਾ!
ਹਾਂਜੀ ਹੋਰ ਰਾਤੀ ਤੇ ਗਿਆਰਾਂ। ਗਿਆਰਾਂ ਨਾਨਾ ਮੈਨੂੰ ਪਸੰਦ ਨੀ ਐ।
ਅੱਛਾ ਕੁੱਛ ਰੱਖਿਆ ਨੀ ਹੋਇਆ ਜਾਨਵ ਵਗੈਰਾ ਡੌਗ ਵਗੈਰਾ ਘਰ ਵਿੱਚ ਜਿਵੇਂ ਰੱਖ ਲੈਂਦੇ ਨੇ
ਨਈ ਡਰ ਲੱਗਦਾ ਮੈਨੂੰ ਤਾਂ।
ਅੱਛਾ, ਹੋਰ ਤੁਹਾਨੂੰ ਕੁਛ ਮਿੱਠਾ ਖਾਣਾ ਪਸੰਦ ਏ? ਮਿਠਾਈ ਵਗੈਰਾ ਜਿਵੇਂ ਕੁਛ?
ਜੀ ਮੈਨੂੰ ਕਾਜੂ ਕਤਲੀ ਤੇ ਗਾਜਰ ਦਾਲਵਾ ਬਸ ਹੋਰ ਨੀ ਮਿੱਠੇ 'ਚ ਪਸੰਦ ਐ।
ਅੱਛਾ ਔਰ ਨਮਕ ਵਗ਼ੈਰਾ ਨੀ ਜ਼ਿਆਦਾ ਪਸੰਦ ਨਮਕੀਨ ਵਗੈ਼ਰਾ ਜਿਵੇਂ?
ਨਹੀਂ ਨਮਕ ਮਿਰਚ ਤੇ ਮੈਂ ਜ਼ਿਆਦਾ ਹੀ ਖਾਂਨੀ ਆਂ।
ਅੱਛਾ! ਹੋਰ ਖਾਲੀ ਟਾਈਮ 'ਚ ਕੀ ਕਰਨਾ ਪਸੰਦ ਕਰਦੇ ਓ ਤੁਸੀਂ?
ਖਾਲੀ ਟਾਇਮ 'ਚ ਮਿਊਜਿਕ ਸੁਣ ਲਿੱਤਾ ਫੋਨ ਚਲਾ ਲਿੱਤਾ ਟੀ ਵੀ ਵੇਖ ਕੇ ਸੋਜੋ।
ਹਾਂ ਇਹ ਤਾਂ ਹੈ ਏ ਐ।
ਔਰ ਤੁਹਾਡਾ ਪਰਿਆਵਰਨ ਦੇ ਬਾਰੇ ਕੀ ਕਹਿਣਾ ਐ?
ਅਹ ਮੈਂ ਤੇ ਇਹੀ ਕਹਿੰਨੀ ਆਂ ਕਿ ਸਾਨੂੰ ਅ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦੇ ਲਗਾਣੇ ਚਾਹੀਦੇ ਨੇ ਸਾਡੇ ਆਪਣੇ ਜਨਮ ਦਿਨ ਤੇ ਸਾਨੂੰ ਇੱਕ ਪੇੜ ਯਾ ਪੌਦਾ ਜ਼ਰੂਰ ਸਾਨੂੰ ਲਗਾਣਾ ਚਾਹੀਦੈ ਤਾਂ ਕਿ ਸਾਨੂੰ ਆਕਸੀਜਨ ਦੀ ਕਮੀ ਨਾ ਹੋਏ ਆਪਾਂ ਜਿੰਨੇ ਤੋਂ ਜਿੰਨੇ ਵੱਧ ਤੋਂ ਵੱਧ ਪੇੜ ਪੌਦੇ ਲਗਾਵਾਂਗੇ ਉਹ ਸਾਡੇ ਔਰ ਸਾਡੇ ਬੱਚਿਆਂ ਵਾਸਤੇ ਸਈ ਨੇ।
ਹਾਂਜੀ ਹਾਂਜੀ!
ਮੇਰਾ ਤਾਂ ਇਹੀ ਕਹਿਣਾ ਵੈ ਪੇੜ ਪੌਦਿਆਂ ਬਾਰੇ।
ਫੋਨ ਦੇ ਬਾਰੇ ਕੀ ਫਾ਼ਇਦੇ ਨੁਕਸਾਨ ਐ?
ਫੋਨ, ਫੋਨ ਦੇਖੋ ਯੂਜ ਕਰਨੇ ਚ ਯੂਜ ਕਰਨਾ ਵੀ ਚਾਹੀਦਾ ਅਗਰ ਜ਼ਿਆਦਾ ਯੂਜ਼ ਨਹੀਂ ਮਤਲਬ ਕਿ ਅਗਰ ਸਾਨੂੰ ਜ਼ਿਆਦਾ ਕੰਮ ਨਹੀਂ ਹੈ ਤਾਂ ਸਾਨੂੰ ਜ਼ਿਆਦਾ ਫੋਨ ਯੂਜ ਵੀ ਨਹੀਂ ਕਰਨਾ ਚਾਹੀਦਾ। ਔਰ ਬੱਚਿਆਂ ਨੂੰ ਸਾਨੂੰ ਜ਼ਿਆ ਤੋਂ ਜ਼ਿਆਦਾ ਫੋਨ ਤੋਂ ਦੂਰ ਰੱਖਣਾ ਚਾਹੀਦਾ ਹੈਗਾ।
ਹਾਂ ਨਹੀਂ ਤੇ ਅੱਜ ਕੱਲ੍ਹ ਛੋਟੇ, ਛੋਟੇ ਬੱਚਿਆਂ ਨੂੰ ਚਸ਼ਮੇ ਵਗੈਰਾ ਲੱਗੇ ਹੋਣੇ। ਬਹੁਤ ਦਿੱਕਤ ਆ ਬੱਚੇ ਫੋਨ ਛੱਡਦੇ ਵੀ ਨੀ ਹੈਗੇ ਆ।
ਹਾਂ ਉਹ ਤੇ ਹੈ ਹੀ ਏ
ਅੱਜ ਕਲ ਜੰਮਦੇ ਬੱਚੇ ਨੂੰ ਫੋਨ ਚਾਹੀਦਾ।
ਹਾਂ ਅਗਰ ਵੈਸੇ ਅਗਰ ਮਤ ਤੁਹਾਡੇ ਕੋਲੋਂ ਇੱਕ ਗੱਲ ਪੁੱਛਾਂ ਅਗਰ ਤੁਹਾਡੇ ਅ ਤੁਹਾਡੀ ਕੋਈ ਲਾਟਰੀ ਲੱਗ ਜੇ ਤੁਸੀਂ ਉਹ ਲੋਟਰੀ ਦੇ ਪੈਸਿਆਂ ਅਗਰ ਤੁਹਾਡੀ ਕੱਲ ਨੂੰ ਕੋਈ ਲੋਟਰੀ ਲੱਗ ਜੇ ਉਸ ਲੋਟਰੀ ਦੇ ਪੈਸਿਆਂ ਦਾ ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਚਾਹੋਗੇ।
ਉਹ ਡਿਪੈਂਡ ਹੈ ਕਿੰਨੇ ਦਿਨ ਲੱਗੇਗੀ।
ਅਗਰ ਜਿੰਨੇ ਦੀ ਵੀ ਲੱਗੇ ਤੇ ਤੁਸੀਂ ਕੀ ਕਰਨਾ ਚਾਹੋਗੇ।
ਅਗਰ ਵੇਖੋ ਜਿਆਦਾ ਦੇ ਲੱਗੀ ਤੇ ਫਿਰ ਤੇ ਇੱਕ ਮਕਾਨ ਲੇ ਵਾਂਗੀ ਅਗਰ ਥੋੜੇ ਬਹੁਤੇ ਤੇ ਲੱਗੀ ਫੇਰ ਸ਼ੋਪਿੰਗ ਕਰ ਲਤੀ ਫੋਨ ਵਗੈਰਾ ਲੈ ਲਿੱਤਾ। ਆ ਚੀਜ਼ਾਂ ਹੋਗੀਆਂ ਬਸ ਹਾਂਜੀ।
ਜਾਂ ਤੁਹਾਡੇ ਜੀਵਨ ਦੀ ਕੋਈ ਐਸੀ ਸੀਖ ਜਿਹਨੂੰ ਤੁਸੀਂ ਕਦੀ ਭੁੱਲੇ ਨਾ ਹੋਵੋ। ਜੋ ਤੁਹਾਨੂੰ ਹਾਲੇ ਤੱਕ ਯਾਦ ਏ।
ਨਹੀਂ ਇੱਦਾਂ ਦਾ ਕੁਛ ਹੈ ਨਹੀਂ ਨਾ ਇੱਦਾਂ ਦਾ ਕੁਛ ਨੀ ਹੈ। ਹਾਂਜੀ।
ਕੋਈ ਵੀ ਸੇਫ ਨੀ ਹੈਗੀ ਐਸੀਂ।
ਤੁਹਾਨੂੰ ਫਰੂਟ ਕਿਹੜਾ ਪਸੰਦ ਹੈ?
ਮੈਨੂੰ ਫਰੂਟ ਏ ਐਪਲ, ਮੈਂਗੋ। ਤੁਸੀਂ ਕਿਹੜੀ, ਕਿਹੜੀ ਡਿਸ਼ ਬਣਾ ਲੈਂਦੇ ਹੋ ਫੈਸਟੀਵਲ ਮੇਂ? ਤਾਂ ਸਭ ਤੋਂ ਅੱਛਾ ਫੈਸਟੀਵਲ ਏ ਦੀਵਾਲੀ।
ਸਣੇ
ਹੋਰ ਤੁਹਾਨੂੰ ਕਿਹੜਾ ਫਰੂਟ ਪਸੰਦ ਏ?
ਫਰੂਟ ਤੇ ਮੈ ਦੋ ਤਿੰਨ ਪਸੰਦ ਲੀਚੀ ਖਾ ਲੈਦੀ ਆ ਗਰਮੀਆਂ ਚ ਅਮਰੂਦ ਹੋ ਗਏ ਅੰਗੂਰ ਹੋ ਗਏ ਬਸ ਹੋਰ ਨੀ ਕੁਛ।
ਅਮਰੂਦ ਤੇ ਮੇਰਾ ਵੀ ਬੜਾ ਫੇਵਰੇਟ ਹੈ ਹੋਰ ਤੁਹਾਡਾ ਕੋਈ ਐਸਾ ਸਕੂਲ ਦਾ ਖਾਸ ਐਸਾ ਕੋਈ ਖਾਸ ਪਲ ਹੈ ਜਿਹਨੂੰ ਤੁਸੀਂ ਦੱਸਣਾ ਚਾਹੋ ਕੋਈ ਐਸਾ ਖਾਸ ਪਲ ਹੁੰਦਾ।
ਖਾਸ, ਬਸ ਟੇਨਥ ਦੇ ਬਾਅਦ ਸਾਰੇ ਅਲੱਗ, ਅਲੱਗ ਹੋ ਗਏ ਆ੍। ਪਲੱਸ ਟੂ ਦੇ ਬਾਅਦ ਤੋਂ ਕਈ ਹੋ ਗਏ ਸਾਰੇ ਅਲੱਗ, ਅਲੱਗ ਬਸ ਕੋਈ ਕਿਹੜੇ ਕੋਲੇਜ ਚ ਆ ਕੋਈ ਕਿਹੜੇ ਕੋਲੇਜ ਚ ਆ ਸਭ ਵਖਰੇ ਹੋ ਗਏ ਆ। ਹਾਂਜੀ।
ਅੱਗੇ ਨੀ ਹਲੇ ਕੋਈ ਮਿਲਿਆ ਡੀਵੇੈਂਡਰ ਵਗੈਰਾ ਜਾਂ ਅੱਗੇ ਕੋਲੇਜ ਵਗੈਰਾ ਵਿੱਚ ਐਡਮਿਸ਼ਨ ਲੈਣੇ ਹਲੇ
ਨਾ ਨਹੀਂ, ਨਹੀਂ ਤੁਹਾਨੂੰ ਪਹਾੜ ਪਸੰਦ ਨਾ ਸਮੁੰਦਰ ਹੈਲੋ।
ਮੈਨੂੰ ਤੇ ਪਹਾੜ ਬੜੇ ਪਸੰਦ ਮੈਨੂੰ ਪਹਾੜ ਬੜੇ ਪਸੰਦ ਹੈ।
ਅੱਛਾ। ਅੱਛਾ ਤੁਹਾਨੂੰ ਬੁੱਕ ਰੀਡਿੰਗ ਵਗੈਰਾ ਪਸੰਦ ਹੈ? ਹਾਂ
ਠੀਕ ਕੋਲਡ ਡਰਿਕ ਮੈਨੁੰ ਜਿਆਦਾ ਵੀ ਨੀ ਪਸੰਦ ਠੀਕ, ਠੀਕ ਪਸੰਦ ਅਹ ਮੈਨੂੰ ਡਰਿੰਕ ਚ ਪਸੰਦ ਏ ਯੇ ਹਮ ਅ ਤੁਹਾਨੂੰ ਹਮ ਜਿਵੇਂ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਡੇ ਉਸ ਕੰਮ ਦਾ ਮੁ ਤੇ ਇਸਦਾ ਕੀ ਹੈਗਾ।
ਹਾਂਜੀ ਮੈ ਕੋਈ ਕੰਮ ਕਰਦੀ ਨੀ-
ਨਹੀ ਕੋਈ ਵੀ ਕੰਮ ਕਰਦਾ- ਤੇ ਜੇ ਤੁਸੀਂ ਤੁਸੀ ਘਰ ਦਾ ਕਰਦੇ ਹੋ ਜਾਂ ਕੋਈ ਵੀ ਕਰਦੇ ਹੋ ਉਹਦਾ ਮੁੱਖਿਆ ਹਿੱਸਾ ਹੈ ਕੁਛ?
ਮਤਲਬ ਮੈਨੂੰ ਸਮਝ ਨੀ ਆਈ। ਚਲੋ ਮੈ ਨਾ ਕਰਦੀ ਆ ਮੇਰੀ ਕੋਲ ਆ ਰਹੀ ਹੈ ਕੋਲ ਆ ਰਹੀ ਹੈ ਮੇਰੀ ਕਰਦੀ ਆ ਮੈ-
ਠੀਕ ਹੈ ਓਕੇ- ਓਕੇ ਠੀਕ-
ਠੀਕ